ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ?
ਵਧੀਆ- ਵਧੀਆ ਤੁਸੀਂ ਦੱਸੋ
ਹੋਰ ਸੁਣਾਓ, ਬਸ ਵਧੀਆ ਕਿਸ ਤਰ੍ਹਾਂ ਫੋਨ ਕੀਤਾ ਤੁਸੀਂ
ਬਸ ਮੈਂ ਕਿਹਾ ਬੜੇ ਦਿਨ ਹੋ ਗਏ ਗੱਲ ਨੀ ਕੀਤੀ, ਅੱਜ ਗੱਲ ਕਰ ਲਈਏ।
ਅੱਛਾ ਹੋਰ
ਰੋਟੀ ਪਾਣੀ ਖਾ ਲਿਆ?
ਹਾਂਜੀ -ਹਾਂਜੀ ਰੋਟੀ ਖਾ ਲਈ ਅਸੀਂ।
ਹੋਰ ਅੱਜ ਕੀ ਬਣਾਇਆ ਤੁਸੀਂ?
ਅਸੀਂ ਬਣਾਇਆ ਸੀ ਰੋਂਗੀ।
ਹਾਂਜੀ?
ਰੋਂਗੀ ਬਣਾਈ ਸੀ, ਅਸੀਂ।
ਅੱਛਾ ਰਾਤ ਵੀ
ਹਾਂਜੀ ਰਾਤ ਵੇਲੇ ਬਣਾਈ ਸੀ।
ਅੱਛਾ ਰੋਂਗੀ ਰਾਤ ਵੇਲੇ ਬਣਾਏ ਤੁਸੀਂ?
ਹਾਂਜੀ, ਹੋਰ ਕਿਸ ਕਿਸ ਤਰ੍ਹਾਂ ਯਾਦ ਕਿਸ ਕੀਤਾ
ਬਸ ਵੈਸੇ ਹੀ ਕਰ ਲਿਆ ਸੀ, ਮੈਂ ਕਿਹਾ ਫੋਨ ਮਿਲਾਵਾਂ ਤੁਹਾਨੂੰ, ਬੜੇ ਦਿਨ ਹੋਵੇ ਗੱਲ ਨੀ ਸੀ ਹੋਰ ਫੇਰ ਕਦੋਂ ਆ ਰਹੇ ਤੁਸੀਂ?
ਸਾਡਾ ਤੇ ਅਜੇ ਪ੍ਰੋਗਰਾਮ ਦੇਖੋ ਕਿੰਨੀ ਦੇਰੀ ਦਾ ਬਣਦਾ ਬੱਚਿਆਂ ਦੀ ਅੱਜ ਛੁੱਟੀਆਂ ਹੋਈਆਂ।
ਹਾਂ ਮੈਂ ਸੁਣਿਆ ਸੀ ਤੁਸੀਂ ਆ ਰਹੇ ਹੋ ਤਿੰਨ ਚਾਰ ਤਰੀਕ। ਹੂੰ
ਹਾਂ ਜੇ ਟਿਕਟ ਦਾ ਕਨਫਰਮ ਦਾ ਨੀ ਨਾ ਹੋਇਆ ਇਸ ਕਰਕੇ ਰੁਕੇ ਦੇ ਹਾਂ ਪੱਕਾ ਪਤਾ ਲੱਗਦਾ ਤੇ ਆਈਏ
ਠੀ
ਹਾਂ ਹੋਰ ਬੱ ਬੱਚਿਆਂ ਦੀ ਅੱਜ ਹੀ ਛੁੱਟੀਆਂ ਹੋਈਆਂ ਨੇ ਮਸਾਂ ਆਪਣਾ ਕੰਮ ਸ਼ਮ ਲੱਗੇ ਦੇ ਨੇ ਕੱਪੜੇ ਕੁਪੜੇ ਤਿਆਰੀ ਕਰਦੇ ਪਏ ਆ ਬੱਚਿਆਂ ਦੀ ਹਾਂ
ਨਹੀਂ ਨਹੀਂ ਸਹੀ ਐ ਤਿਆਰੀ ਤਿਊਰੀ ਕਰੋ ਤੁਸੀਂ ਹਾਲੇ ਹੂੰ ਫੇਰ ਬੱਚਿਆਂ ਨੇ ਤੇ ਕੰਮ ਵੀ ਮਿਲਿਆ ਹੋਣਾ ਹੋਲੀ
ਹਾਂਜੀ ਹਾਂਜੀ ਕੱਲ ਤੇ ਸਕੂਲ ਦਾ ਕੀਤਾ ਸੀ ਹੁਣ ਹੌਲੀਡੇ ਹੋਮਵਰਕ ਮਿਲ ਗਿਆ ਸਾਰੇ ਜਾਣੇ ਮਿਲ ਕੇ ਕਰਦੇ ਪੈਸੇ
ਹਾਂ ਕੱਲ ਮੈਂ ਫੋਨ ਮਿਲਾਏ ਤੁਹਾਨੂੰ ਤੁਸੀਂ ਕਿਹਾ ਮੈਂ ਕਰਦੀ ਹਾਂ ਗੱਲ ਮੈਂ ਬੱਚਿਆਂ ਦਾ ਕੰਮ ਕਰ ਰਹੀ ਆ ਸਕੂਲ ਦਾ ਤੁਸੀਂ ਨੀ ਕਰਦੇ ਪਏ ਸੀ ਉਹਨਾਂ ਦਾ ਕੰਮ?
ਛਨੈਂਸੀ ਕਰਦੀ ਪਈ ਸੀ ਵਹੁਟੀ ਕਰਦੀ ਪਈ ਸੀ
ਤੇ ਇੰਨਾ ਸਾਰਾ ਕੰਮ ਇੰਨਾ ਸਾਰਾ ਕੰਮ ਮਿਲ ਗਿਆ ਤਿੰਨੋ ਜਣੇ ਲੱਗੇ ਤੇ ਉਹ
ਪੰਜ ਛੇ ਦਿਨ ਦੀ ਛੁੱਟੀਆਂ ਹੋ ਗਈਆਂ ਸੀ ਨਾ ਅਸੀਂ ਕਿਸੇ ਦੀ ਡੈਥ ਤੇ ਗਏ ਸੀ ਤਾਂ ਕਰਕੇ
ਓ ਹੋ ਹਮ
ਉੱਥੋਂ ਦੀ ਹੈ ਹਾਂ ਸਾਨੂੰ ਟਿਕਟ ਮਿਲੀ ਨੀ ਵਾਪਸੀ ਦੀ ਉਹ ਕੰਪਲੀਟ ਕੀਤੀ ਜ ਕੱਲ ਸਾਰਾ ਕੰਮ ਹੁਣ ਹੋਲੀਡੇ ਹੋਮਵਰਕ ਹੋ ਜਾਏਗਾ ਹਾਂ ਸਟਾਰਟ ਹੋ ਜਾਏਗਾ ਅ ਔਰ ਬਸ ਹਾਂਜੀ ਹੋਰ ਕੀ ਹੋ ਰਿਹਾ।
ਬਸ ਕੁਛ ਨੀ ਪੈ ਵੀ ਰੋਟੀ ਖਾ ਕੇ,
ੳਫਿਸ ਕਿੰਨੇ ਵਜੇ ਦਾ ਲੱਗਿਆ ਦਾ ਕਾ
ਅੱਜ ਉਹੀ ਹੈ ਦਸ ਵਜੇ ਜਾਂਦੀ ਹਾਂ। ਸਵੇਰੇ ਦਸ ਵਜੇ ਨਾਲ ਔਰ ਫੇਰ ਸਾਮਮਣੇ ਆਏ ਆਪਣਾ ਅੱਠ ਵਜੇ ਰੋਟੀ ਪੀਜੀ ਚ ਮਿਲਦੀ ਹੈ। ਕਦੀ ਨਹੀਂ- ਅੱਜ ਕੱਲ੍ਹ ਇੱਥੇ ਗੈਸ ਦੀ ਬੜੀ ਪ੍ਰੋਬਲਮ ਹੋ ਰਹੀ ਹੈ ਨਾ।
ਕਿਓ
ਇੱਥੇ ਗੈਸ ਅੱਜਕੱਲ ਮਿਲਦੀ ਨੀ ਪਈ ਬੜੀ ਦਿੱਕਤ ਹੋ ਗਈ ਹੈ। ਹ
ਅੱਛ ਅੱਛਾ ਇੱਥੇ ਤਾਂ ਆ ਜਾਣ ਜ ਪੱਚੀ ਦਿਨ ਬਾਅਦ ਬੁੱਕ ਕਰੋ ਅੱਜ
ਪੀਜੀ ਹੈ ਮੇਰੇ ਪੀ ਜੀ ਇਸ ਤੇ ਰੋਜ਼ ਸਿਲੰਡਰ ਲੱਗਦਾ ਹੈ। ਹੁਣ ਗਰਮੈਂਟ ਦੇ ਅਕੋਰਡਿੰਗ ਤੇ ਤੁਹਾਨੂੰ ਇੱਕ ਮਹੀਨੇ ਸਿਲੰਡਰ ਮਿਲੇਗਾ।
ਹਾਂ ਰੋਟੀ ਸਬਜ਼ੀ ਵਧੀ
ਕੀ ਕਿਹਾ, ਹਾਂ ਸਹੀ ਮਿਲਦੀ ਪਈ ਆ, ਅੱਜ ਕੱਲ ਚੁੱਲੇ ਚ ਬਣਦੀ ਪਈ ਹੈ ਸਾਡੀ ਰੋਟੀ ਨਾ ਚੁੇਲੇ ਚ ਬਣ ਰੋਟੀ ਸਵਾਦ ਲੱਗਦੀ ਹੈ। ਪਰ ਹਾਂ ਗਰਮ ਗਰਮ ਫੁੱਲੀ ਹੋਈ ਰੋਟੀ ਚੁੇਲੇ ਦੀ ਉੱਪਰ ਮੈਂ ਖੂਬ ਸਾਰਾ ਘਿਓ ਲਗਾ ਕੇ ਖਾਂਦੀ ਹਾਂ। ਬੜੀ ਸੁਵਾਦ ਲੱਗਗੀ ਸਬਜ਼ੀਆਂ ਥੋੜੀਆਂ ਹੁੰਦੀਆਂ ਨੇ ਮਿਰਚਾਂ ਵਾਲੀਆਂ ਮੈਂ ਡੱਬਾ ਮੰਗਵਾਇਆ ਵੇ ਨਾ ਨਾ ਨਾ ਪੀਜੀ ਵਾਲੇ ਕਿੱਥੇ ਦੇਣ ਗੇ ਘਿਓ
ਆਹ ਰੁੱਖੀ ਰੋਟੀ ਦਿੰਦੇ ਨੇ ਰੋਟੀ ਰੁੱਖੀ ਦੇਂਦੇ ਨੇ
ਹਾਂ ਹਾਂ ਰੋਟੀ ਤੇ ਐਸੀ ਦ ਦਿੰਦੇ ਨੇ ਕਿਉਂ ਤੇ ਫਿਰ ਆਪਣਾ ਹੀ ਵਰਤਦਾ ਹੈ ਨਾ ਉੱਥੇ ਪੀਜੀ ਤੁਨਾ
ਹਾਂ ਹਾਂ ਮੈਂ ਕਿਹਾ ਰੋਟੀ ਨੂੰ ਤੇ ਘਿਓ ਲਾਉਦੇ
ਹਮ ਹ ਹਾਂ ਸਬਜ਼ੀਆਂ ਸਹੀ ਬਣਾਉਂਦੇ ਨੇ ਮਿਰਚਾਂ ਜ਼ਿਆਦਾ ਪਾ ਦਿੰਦੇ ਨੇ
ਹੋਰ ਕੱਪੜੇ ਕੁਪੜੇ ਉਹ ਇਸ ਕਰਕੇ ਪਾਉਦੇ ਨਾ ਲੋਕੀ ਥੋੜ੍ਹੀ ਥੋੜ੍ਹੀ ਸਬਜ਼ੀ ਖਾਣ ਸਭ ਨੂੰ
ਹਾਂ ਇਹ ਵੀ ਹੈ ਕਿ ਪਰ ਇਹਵੇ ਕਿ ਮੈਂ ਤੇ ਬਿਲਕੁਲ ਹੀ ਮਿਰਚਾ ਨਹੀਂ ਖਾਂਦੀ ਨਾ ਮੈਂ ਤੇ ਦਾਂਹੀ ਲੈਣਦੀ ਹ ਦੇ ਨਾਲ ਨੇ
ਹਾਂਜੀ ਹਾਂਜੀ ਹੋਰ
ਮਤਲਬ ਸਹੀ ਨਹੀਂ ਮਿਲਦੀ ਕੱਪੜੇ ਮਸ਼ੀਨ ਲੱਗੀ ਮਸ਼ੀਨ ਚ ਪਾ ਵਧ ਦੇ ਨੇ ਤੁੱਲ ਕੇ ਬਾਹਰ ਆ ਜਾਂਦੇ ਨੇ ਆਪਣੇ ਆਪ ਸੁੱਕ ਜਾਂਦੇ ਨੇ
ਕੜੇ ਧ ਉਚ ਇੱਕ ਵਾਰੀ ਚ
ਮਸ਼ੀਨ ਚ ਲੱਗਦੇ ਨੇ ਤੁਹਾਡੇ ਪੰਜਾਹ ਰੁਪਏ ਚਾਲੀ ਰੁਪਏ ਲੱਗਦੇ ਨੇ ਤੁਸੀਂ ਉਹ ਹਾਂ ਡਿਪੈਂਡ ਕਰਦੇ ਤੁਸੀਂ ਕੈਸੇ ਕੱਪੜੇ ਧੋਣੇ ਨੇ ਤੁਸੀਂ ਜਲਦੀ ਕਵਿਕ ਵੋਸ਼ ਕਰਨਾ ਹੈ ਤੇ ਫਰ ਤੁਹਾਡੇ ਚਾਲੀ ਰੁਪਏ ਲੱਗਣਗੇ ਅਗਰ ਤੁਹਾਨੂੰ ਅਗਰ ਪੱਚੀ ਮਿੰਟ ਤੇ ਘਮਾਣਾ ਵੀ ਪੱਚੀ ਮਿੰਟ ਚਾਲੀ ਰੁਪਏ ਲੱਗ ਣਗੇ ਅਗਰ ਚਾਲੀ ਮਿੰਟ ਘੁੰਮਾਣੇ ਤੇ ਪੰਜਾਹ ਰੁਪਏ ਲੱਗਗੇ
ਹੋ ਹੋ
ਹਾਂ
ਮਤਲਬ ਸਾਫ਼ ਹੀ ਕਰੇ ਉਹਨਾਂ ਨੂੰ ਕੋਲ ਕੱਪੜੇ ਗੰਦੇ ਥੋੜੀ ਧੋਣੇ ਆ